ਅ
ਹਾਂਜੀ ਹਾਂ, ਸਤਿ ਸ਼੍ਰੀ ਅਕਾਲ ਮੈਡਮ।
ਸਸ ਸ਼੍ਰੀ ਅਕਾਲ ਜੀ, ਹੋਰ ਦੱਸੋ ਜੀ ਕਿਵੇਂ ਓ?
ਹਾਂਜੀ ਹਾਂ ਵਧੀਆ, ਤੁਸੀਂ ਦੱਸੋ?
ਵਧੀਆ ਜੀ ਵਧੀਆ। ਹੋਰ ਕੀ ਕਰਦੇ ਸੀਗੇ ਜੀ?
ਮੈਂ ਕੁਛ ਨੀ ਬਸ, ਚਾਹ ਪੀ ਕੇ ਹਟੀ ਸੀਗੀ।
ਅੱਛਾ ਜੀ ਅੱਛਾ।
ਹਾਂ, ਤੁਸੀਂ ਕੀ ਕਰਦੇ ਸੀਗੇ?
ਬਸ ਕੁਛ ਨਹੀਂ ਅਸੀਂ ਵੀ ਬੈਠੇ ਸੀਗੇ, ਅਸੀ ਕਿਹਾ ਚਲੋ ਕਰੀ ਕਰ ਲਈਏ।
ਅੱਛਾ-ਅੱਛਾ ਹੋਰ ਚਾਹ ਪਾਣੀ ਪੀ ਲਿਆ?
ਹਾਂਜੀ ਹਾਂ, ਪੀ ਲਿਆ ਜੀ।
ਅੱਛਾ ਤੁਸੀਂ ਪੀ ਲੈਂਦੇ ਹੋ ਚਾਹ, ਪਹਿਲਾਂ ਤਾਂ ਪੀਂਦੇ ਨਹੀਂ ਸੀ।
ਨਹੀਂ-ਨਹੀਂ ਮੈਂ ਤਾਂ ਨਹੀਂ ਚਾਹ ਪੀਂਦੀ ਹੈਗੀ ਜੀ, ਘਰਦਿਆਂ ਨੂੰ ਪਲਾਤੀ ਚਾਹ ਬਣਾ ਕੇ ਜੀ।
ਠੀਕ ਹੈ, ਠੀਕ ਹੈ ਵਧੀਆ ਗੱਲ ਆ।
ਹਾਂਜੀ, ਹਾਂ। ਤੁਹਾਨੂੰ ਚਾਹ ਤੋਂ ਮਤਲਬ ਕੋਈ ਐਲਰਜੀ ਆ ਜਾਂ ਫਿਰ--ਨਹੀਂ ਜੀ, ਨਹੀਂ ਮੈਨੂੰ ਬਧੀ ਧੀਆ ਨੀ ਲੱਗਦੀ ਹੈਗੀ ਜੀ। ਅੱਛਾ-ਅੱਛਾ ਹਾਂਜੀ, ਹਾਂ ਤੇ ਹੋਰ ਜੀ ਕੀ ਪੀਨੇ ਤੁਸੀਂ? ਮੈਂ ਬਸ ਸ਼ਾਮ ਨੂੰ ਦੁੱਧ-ਦੁੱਧ ਪੀਂਨੀ ਹਾਂ ਜੀ।
ਠੀਕ ਹੈ -ਠੀਕ ਹੈ।
ਹਾਂਜੀ, ਹਾਂ। ਹਾਂਜੀ। ਹੋਰ ਦੱਸੋ ਕੀ ਕਰਦੇ ਸੀ? ਸ਼ਾਮ ਨੂੰ ਕੀ ਬਣਾਉਣਾ ਫਿਰ ਤੁਸੀਂ? ਸ਼ਾਮ ਨੂੰ ਅਸੀਂ ਕੁਸ ਵੀ ਨੀ ਬਣਾਉਣਾ ਜੀ। ਅੱਛਾ-ਅੱਛਾ ਕਾਤੋਂ? ਜੀ ਸਾਡੇ ਸਬਜ਼ੀ ਪਈ ਹੈ ਜੀ। ਠੀਕ ਏ -ਠੀਕ ਏ। ਹਾਂਜੀ, ਹਾਂ। ਚ ਵਧੀਆ, ਅਸੀਂ ਬਸ ਤਿਆਰੀ ਕਰਦੇ ਸੀਗੇ। ਅੱਛਾ ਜੀ। ਹ ਫਲੀਆਂ ਬਣਾਣੀਆਂ ਸਿਗੀਆ, ਉਹ ਕੱਟਣੀਆਂ ਹਜੇ ਜੀ।
ਹਾਂਜੀ।
ਹੋਰ ਦੱਸੋ ਜੀ, ਕੀ ਕਰਦੇ ਸੀ? ਬਸ ਕੁਛ ਵੀ ਨਹੀਂ ਫਰੀ, ਲਾਈਟ ਭੱਜ ਦੀ ਇੱਕ ਤਾਂ ਬਹੁਤ। ਲਾਈਟ ਤਾਂ ਬਹੁਤ ਔਖਾ ਕਰਦੀ ਏ ਤੁਹਾਡੇ ਵੱਲ ਜੀ। ਹਾਂਜੀ ਹਾਂ, ਪਤਾ ਨੀ ਕਿਉਂ ਹਜੇ ਤਾਂ ਮਤਲਬ ਚਲੋ ਜਿਵੇਂ ਕਹਿੰਦੇ ਨੇ ਵੀ, ਜੀਰੀਆ ਜੂਰੀਆ ਲੱਗਨ ਕਰਕੇ। ਅੱਛਾ ਜੀ। ਨਹੀਂ ਸਾਡੇ ਤਾਂ ਜੀਰੀਆਂ ਵੀ ਲਗਾਂਦੇ ਲੋਕ, ਬਟ ਲਾਈਟ ਵੀ ਰਹਿੰਦੀ ਐ। ਅੱਛਾ-ਅੱਛਾ ਪਤਾ ਨੀ ਸਾਡੇ ਕਟ ਕਿਉੰ ਲਾ ਲੈਂਦੇ ਨੇ। ਨਹੀਂ-ਨਹੀਂ ਸਾਡੇ ਤਾਂ ਰਹਿੰਦੀ ਆ ਲਾਈਟ ਜੀ। ਅੱਛਾ-ਅੱਛਾ। ਹਾਂਜੀ, ਹਾਂ। ਹੋਰ ਦੱਸੋ ਜੀ, ਰਾਤ ਨੂੰ ਵੀ ਓ ਭੱਜਦੀ ਫੇਰ ਨਾ ਜੀ ਨਾ, ਜਮਾ ਵੀ ਨੀ ਭੱਜਦੀ ਜੀ। ਠੀਕ ਆ-ਠੀਕ ਆ। ਹਾਂਜੀ ਹਾਂ। ਸਾਨੂੰ ਤਾਂ ਓ ਬੋਤ ਔਖਾ ਕਰਦੈ। ਜੇੜੇ ਕੰਮ ਨਬੇੜਨਾ ਪੈਂਦੈ ਸਾਨੂੰ। ਹਾਂ ਈ ਹਾਂ ਫਿਰ ਸੱਚ ਈ, ਲੈਟ ਜਲਦੀ ਘੱਟ ਈ ਐ ਆਂਦੀ ਐ। ਅੱਛਾ ਜੀ ਅੱਛਾ। ਫੇਰ ਸੱਦ ਰੇਹ ਓ ਕੱਲ ਡੇ ਹੋਏਂਗੇ, ਏ ਸੀ ਚਲਾ ਲੈਂਦੇ ਹੋਏਂਗੇ। ਹਾਜੀ। ਤੱਦ ਰੇ ਏ ਸੀ ਚਲਾ ਲੈਂਦੇ ਹੋਏਂਗੇ। ਹਾਂਜੀ ਹਾਂ, ਓ ਬਸ ਉਦੇ ਆ ਸਾਰਾ ਦਿਨ ਤਾਂ ਭੱਜੀ ਰੈਂਦੀ ਐ। ਹਾਂ ਗਿਆਰਾਂ ਵਜੇ ਆਂਦੀ ਆ ਰਾਤ ਨੂੰ। ਏ ਤਾਂ ਹੈ। ਏ ਵੀ ਦਿੱਕਤ ਏਆ ਫੇਰ ਤਾਂ। ਸਈ ਗੱਲ ਐ, ਅੰਦਰ ਚੱਲ ਵਈ ਰਾਤ ਨੂੰ ਤਾਂ ਛੱਡ ਜਾਨਗੇ ਦਿਨ 'ਚ ਤਾਂ ਚੱਲ ਫੇਰ ਵੀ , ਚੱਲੀ ਜਾਂਦੈ। ਹਾਂਜੀ ਹਾਂ, ਕਿਓਂਕਿ ਰਾਇਤ ਰਾਤ ਨੂੰ ਤਾਂ ਛੱਡਨੀ ਚਾਹੀਦੀ ਆ ਓਨਾਂ ਨੂੰ। ਹਾਂਜੀ ਹਾਂ। ਓ ਤਾਂ ਹੈ, ਹਾਂ ਰਾਤ ਨੂੰ ਤਾਂ ਬੰਦਾ ਥੱਕ ਹਾਰ ਕੇ ਸੌ ਜਾਤਾ ਜਾਂਦਾ। ਦਿਨ 'ਚ ਤਾਂ ਚਲੋ ਕੋਈ ਨੀ ਲੰਘ ਜਾਂਦਾ ਦਿਨ ਦਾ ਟਾਈਮ।
ਹਾਂ ਜੀ ਹਾਂ, ਦਿਨ ਤਾਂ ਚਲੋ ਜੇ ਨਾ ਵੀ ਸੋਵਾਂਗੇ ਚੱਲ ਕੋਈ ਗੱਲ ਨੀ, ਰਾਤ ਨੂੰ ਤਾਂ ਨੀਂਦ ਪੂਰੀ ਹੋਨੀ ਚਾਈਦੀ ਆ।
ਹਾਂਜੀ ਹਾਂ, ਏ ਤਾਂ ਹੈ। ਦਿਨ 'ਚ ਤਾਂ ਚਲੋ ਐਵੇਂ ਲੰਘ ਜਾਂਦੈ।
ਹਾਂਜੀ ਹਾਂ, ਦਿਨ 'ਚ ਤਾਂ ਕੋਈ ਚੱਕਰ ਨੀ ਗਾ ਚਲੋ।
ਹਾਂਜੀ, ਹੋਰ ਦੱਸੋ ਕੀ ਕਰਦੇ ਸੀਗੇ?
ਬਸ ਕੁਛ ਨੀ ਮੈ ਵੀ ਫ੍ਰੀ ਓ ਬੈਠੀ ਸੀਗੀ।
ਅੱਛਾ ਜੀ ਅੱਛਾ।
ਹਾਂਜੀ ਆਪ ਤੁਸੀ ਦੁਪੈਰੇ ਕਿਦੇ ਨਾਲ ਖਾਧੀ ਰੋਟੀ ਫੇਰ।
ਤੇ ਅਸੀ ਦੁਪੈਰੇ ਰੋਟੀ ਓ ਨੀ ਖਾਧੀ ਜੀ।
ਅੱਛਾ-ਅੱਛਾ।
ਹਾਂਜੀ ਹਾਂ।
ਠੀਕ ਐ-ਠੀਕ ਐ।
ਹਾਂਜੀ, ਹੋਰ ਦ ਸੋ ਜੀ। ਕਿਤੇ ਘੁੰਮਣ-ਘਾਮਣ ਨੀ ਗਏ ਜੀ?
ਨਈ-ਨਈ ਜੀ ਕਿਤੇ ਨੀ ਗਏ ਹਜੇ ਤੱਕ, ਘਰੇ ਈ ਆਂ। ਹਾਂਜੀ ਹਾਂ, ਗਰਮੀ ਬੋਤ ਐ ਇੱਕ, ਕਿੱਥੇ ਨਿਕਲਿਆ ਜਾਦਾ ਜੀ।
ਹਾਂਜੀ ਏ ਤਾਂ ਹੈ। ਗਰਮੀ ਤਾਂ ਬਸ ਹੱਦ ਤੋੜੀ ਪਈ ਆ। ਧੁੱਪ ਵੀ ਬੋਹੋਤ
ਹੂੰ, ਹਾਂਜੀ ਹਾਂ ਫੇਰ ਬਾਹਰ ਹੋਰ ਜਿਆਦਾ ਗਰਮੀ ਲਗਦੀ ਐ।
ਹਾਂਜੀ ਏ ਤਾਂ ਹੈ।
ਹਾਂ, ਇੰਨਾਂ ਟੈਂਪਰੇਚਰ ਹੁੰਦਾ ਐ। ਫੇਰ ਬੰਦਾ ਬਿਮਾਰ ਹੋ ਜਾਂਦਾ ਕੀ ਫੈਦਾ।
ਹਾਂਜੀ ਏ ਤਾਂ ਹੈ। ਆ ਗੱਲ ਐ।
ਹਾਂਜੀ। ਤੁਸੀ ਨੀ ਗਏ ਕਿਤੇ ਘੁੰਮਣ?
ਨਈ ਜੀ ਨਈ ਅਸੀ ਨਈ ਗਏ ਕਿੱਥੇ ਘੁੰਮਣ ਜੀ ਧੁੱਪ ਬੋਹੋਤ ਪੈਂਦੀ ਆ। ਬਾਹਰ ਨੀ ਨਿਕਲਿਆ ਜਾਂਦਾ ਜਮਾਂ ਵੀ ਜੀ।
ਹਾਂਜੀ ਹਾਂ
ਹੋਰ ਫੇਰ ਕੀ ਫਾਈਦਾ ਧੁੱਪ 'ਚ ਜਾ। ਹਾਂਜੀ ਹਾਂ ਨਾਨਕੇ ਤਾਂ ਜਾ ਆਏ ਸੀਗੇ ਅਸੀ।
ਅੱਛਾ।
ਹਾਂਜੀ ਬਸ ਓਥੇ ਵੀ ਦੋ ਕੁ ਦਿਨ ਰੈ ਕੇ ਆ ਗਏ ਜੀ।
ਸਾਰੇ ਓਂਦੇ ਹੋਰ ਦੋ ਕੋ ਪੁਛੇਆ ਹੋਏ।
ਬਾੱਸ ਜੀ ਹੁਣ ਨਾਨਕੇ ਥੋੜੀ ਰਹੀ ਜਾਣਾ ਜੀ।
ਅਛਾ ਨਾ-ਨਾ ਚਲੋ ਬੰਦਾ ਹਫ਼ਤਾ ਤੋ ਲੋਅਦਾ ਹੀ ਆ ਛੁੱਟੀ ਹੋਈਆਂ ਨੇ। ਜੀ ਘੱਟ ਈ ਲਗਦਾ ਤੋਡਾ ਵੀ ਨਾਨਕੇ
ਹੋਰ ਜੀ, ਜੀ ਘੱਟ ਲਾਗਦਾ ਸਾਡਾ ਨਾਨਕੇ
ਅਛਾ।
ਹਾਂਜੀ ਹਾਂ। ਹੋਰ ਦੱਸੋ ਜੀ।
ਹੋਰ ਬਾੱਸ ਵਦੀਆ ਜੀ ਹੋਰ ਵੇਆ ਵਯੁ ਨੀ ਆਣਾ ਥੋਨੂੰ ਹੁਣ ਕੋਈ।
ਹਜੇ ਤਾਂ ਜੀ ਗਰਮੀ ਪੈਂਦੀ ਹਜੇ ਤਾਂ ਫਿਲਹਾਲ ਕੋਈ ਵਿਆ ਨੀ ਹੈਗਾ ਜੀ।
ਅਛਾ-ਅਛਾ ਸਰਦੀਆਂ ਚ ਵੀ ਨੀ ਕੋਈ।
ਸਾਰਦੀਆਂ ਚ ਤਾਂ ਦੇਖੋ ਹਜੇ ਜੀ।
ਅਛਾ।
ਹਾਂਜੀ ਹਾਂ।
ਫਿਲਹਾਲ ਤਾਂ ਹਜੇ ਸਾਨੂੰ ਕੋਈ ਵੇਆ ਨੀ ਹੈਗਾ।
ਹਾਂਜੀ ਹਾਂ ਏ ਤਾਂ ਹੈ ਫੇਰ ਹੁਣ ਬਾੱਸ ਸਤੰਬਰ, ਅਗਸਤ ਸਤੰਬਰ ਮੰਗਣੇ ਹੋਣਗੇ ਫੇਰ ਈ ਪਤਾ ਲਗੂਗਾ। ਵੇਆਵਾਂ ਦਾ ਤਾਂ ਸੇਆਲ ਚ ਤਾਂ ਬੋ ਵੇਆ ਹੁੰਦੇ ਨੇ ਦਸੰਬਰ, ਜਨਵਰੀ ਚ
ਹਾਂਜੀ, ਹਾਂਜੀ ਹਾਂ ਏ ਤਾ ਹੈ।
ਜਾਂ ਫੇਰ ਸਾਰੇ ਲੋਕ ਐਂ ਹੁੰਦਾ ਵੀ ਮੋਸਮ ਵਦੀਆ ਹੁੰਦਾ ਯਾ।
ਵੇਆ ਕਾਰਲੋ।
ਹਾਂਜੀ ਹਾਂ ਨਾ ਕੋਈ ਚੀਜ ਖਰਾਬ ਹੋਗੇ ਗ ਹੋਵੇ ਗਰਮੀਆਂ ਦੇ ਵੇਆ ਚ ਤਾ ਚੀਜਾ ਹੀ ਖਰਾਬ ਹੋਈ ਜਾਦੀਆਂ।
ਹਾਂਜੀ ਆਂ ਫੇਰ ਹੁਣ ਗਰਮੀ ਚ ਵੀ ਦੇਖੋ ਕਿਨੀ ਪੈਂਦੀ ਆ ਏਨਾ ਫੇਰ ਵਿਆਹਾਂ ਚ ਵੀ- ਤਲੇਆ ਵਾ ਨੀ ਖਾਧਾ ਜਾਂਦਾ।
ਹਾਂਜੀ ਹਾਂ।
ਤੜਕੇ
ਹਾਂਜੀ ਹਾਂ ਏ ਤਾਂ ਹੈ।
ਹੋਰ ਸੁਣਾਓ।
ਵਦੀਆ ਜੀ ਬਾੱਸ ਵਦੀਆ ਜੇੜਾ ਟੈਮ ਲੰਘ ਜਾਂਦਾ।
ਹਾਂਜੀ ਹਾਂ ਏ ਤਾਂ ਹੈ।
ਜੀ।
ਇੱਕ ਹੋਰ ਕੋਲਜ ਕਦੋਂ ਲੱਗਣੇ ਥੋਡੇ।
ਕੋਲੇਜ ਹਜੇ ਕੁਛ ਵੀ ਨੀ ਪਤਾ ਜੀ।
ਅੱਛਾ-ਅੱਛਾ ਪੇਪਰ ਹੋਗੇ ਸੀ।
ਹਾਂਜੀ ਪੇਪਰ ਹੋਗੇ ਸੀਗੇ।
ਠੀਕ ਐ ਠੀਕ ਐ ਕਦੋਂ ਖਤਮ ਹੋਏ ਨੇ ਪੇਪਰ।
ਪੇਪਰ ਸਾਡੇ ਯ ਚ ਹੋਏ ਨੇ। ਹੂੰ, ਮਈ ਚ ਜੀ।
ਅੱਛਾ ਜੀ।
ਹਾਂਜੀ ਪੱਚੀ ਮਈ ਤੋਂ ਖ਼ਤਮ ਹੋਗੇ ਸੀਗੇ ਜੀ।
ਅੱਛਾ, ਅੱਛਾ, ਅੱਛਾ ਬਦੀਆ ਹੋਗੇ ਸੀਗੇ ਪੇਪਰ।
ਹਾਂਜੀ ਹਾਂ ਵਧੀਆ ਹੋ ਗਿਆ ਸੀਗਾ।
ਚਲੋ ਵਧੀਆ, ਹੁਨ ਤਾਂ ਲੇਟ ਹੀ ਆਊਗਾ ਰਜਲਟ ਤਾਂ ਹਲੇ।
ਹਾਂਜੀ ਲੇਟ ਈ ਆਊ ਰਿਜਲਟ ਤਾਂ।
ਹੂੰ ਹੂੰ।
ਹਾਂਜੀ, ਹੋਰ ਦੱਸੋ ਜੀ।
ਹਾਂਜੀ ਹਾਂ, ਬਸ ਵਧੀਆ।
ਹੋਰ ਕੋਈ ਗੱਲਬਾਤ ਜੀ।
ਅੱਛਾ-ਅੱਛਾ।
ਹੋਰ ਹਾਂਜੀ ਹਾਂ ਭਾਈ ਵਧੀਆ ਜੀ।
ਅੱਛਾ-ਅੱਛਾ ਹਜੇ ਤਾਂ ਨੀ ਜਾਣ ਲੱਗੇਆ ਪਟਿਆਲੇ।
ਨਹੀ ਜੀ ਨਹੀ ਹਜੇ ਨਈ ਜਾਂਦਾ ਹੈਗਾ ਜੀ। ਹਾਂਜੀ ਹਾਂ।
ਹਜੇ ੳਹਦੀਆਂ ਵੀ ਜੁਲਾਈ ਚ ਕਲਾਸਾਂ ਸਟਾਰਟ ਹੋਣਗੀਆਂ।
ਅੱਛਾ ਜੁਲਾਈ ਚ ਹੋਣਗੀਆਂ। ਕੈੜੀਆਂ ਬੀਏ ਦੀਆਂ ਕੇ ਦੂਸਰੀਆਂ? ਅੱਛਾ-ਅੱਛਾ ਫੇਰ ਰੈਗੂਲਰ ਜਾਊਗਾ।
ਨਈ, ਨਈ ਰੈਗੂਲਰ ਨਈ ਜਾਂਦਾ ਜੀ।
ੳਹ ਤੇ ਰਿਸਕ ਹੁਨ ਤਾਂ ਹੈ ਈ ਏਨਾਂ ਤਾਂ ਲੋਕਾਂ ਨੂੰ ਜਾ ਕੇ ਵੀ ਲਿਸ਼ਕ ਨੀ ਹੁੰਦਾ। ਅੱਛਾ-ਅੱਛਾ। ਆਪ ਲੋਕ ਅੱਛਾ ਫੇਰ ੳ ੳਤੋ ਬਾਦ ੳਥੇ ਜਾਏਆ ਕਰੂਗਾ।
ਹਾਂਜੀ ਫੇਰ ੳਥੇ ਜਾਏਆ ਕਰੂ, ਪੁਲਿਸ ਦੀ ਟ੍ਰੇਨਿਂਗ ਤੇ ਈ।
ਹਾਂਜੀ
ਫੇਰ ਪੁਲਿਸ ਦੀ ਟ੍ਰੇਨਿੰਗ ਤੇ ਜਾਏਆ ਕਰੂਗਾ ਜੀ।
ਅੱਛਾ-ਅੱਛਾ। ਆਹੋ ਏ ਤਾਂ ਚਲੋ ਕੋਲਜ ਤਾਂ ਰੈਗੂਲਰ ਵੀ ਏਨੀ ਜਾਦਾ ਅਟੈਂਡਸ ਚਲੋ ਘੱਟ ਵੀ ਚੱਲ ਜਾਂਦੀ ਏ।
ਹਾਂਜੀ ਹਾਂ, ੳ ਤਾਂ ਹੈ। ਹੋਰ ਦੱਸੋ ਜੀ ਕੋਈ ਗੱਲਬਾਤ। ਹੇਂਜੀ ਮੇਰਾ ਥਰਡ ਈਅਰ ਆ ਜੀ।
ਅੱਛਾ-ਅੱਛਾ ਲਾਸਟ ਈਅਰ ਈ ਐ।
ਹਾਂਜੀ, ਹਾਂ।
ਹੂੰ ਹੂੰ। ਚਲੋ ਵਧੀਆ ਏ।
ਹਾਂਜੀ ਹਾਂ, ੳ ਤਾਂ ਹੈ।
ਹੋਰ ਕੋਲੇਜ ਵਧੀਆ ਤੁਹਾਡਾ? ਸਟੱਡੀ ਕਿਵੇਂ ਆ ਉਥੇ?
ਵਧੀਆ ਜੀ।
ਅੱਛਾ।
ਹਾਂਜੀ।
ਹੂੰ ਵਧੀਆ ਵੈਸੇ ਕੋਲਜ ਤਾਂ ੳਹ ਚਲੋ ਸਟੱਡੀ ਵੀ ਵਧੀਆ ਐ, ਹਾਂ। ਪੜਾਈ ਵਧੀਆ, ਵਧੀਆ ਕੋਰਸਿਸ ਨੇ ੳਥੇ ਵੀ।
ਹਾਂਜੀ ਹਾਂ, ਐ ਤਾਂ ਹੈ।
ਹੂੰ ਹੂੰ। ਕੇੜੇ ਕੇੜੇ ਕੋਰਸ ਨੇ ੳਥੇ?
ਉੱਥੇ ਬੀਏ, ਮਤਲਬ ਬੀ ਸੀਏ, ਐਮ, ਸੀ ਏ ਠੀਕ। ਕਿਹਾ ਬੀ ਕੌਮ, ਬੀ ਐੱਸ, ਸੀਈ ਬੀ। ਨੋਨ ਮੈਡੀਕਲ, ਮੈਡੀਕਲ ਦੇ।
ਅੱਛਾ -ਅੱਛਾ।
ਹਾਂਜੀ ਹਾਂ।
ਵਧੀਆ ਨਾ ਬੱਚੇ ਵੀ ਹੈ ਵੀ ਹੈਗੇ ਨੇ, ਇੱਦਾਂ ਨਈ ਘੱਟ ਨਈ ਵਧੀਆ ਕਾਫੀ ਬੱਚੇ ਨੇ।
ਹਾਂਜੀ ਹਾਂ। ਹ।
ਹਾਂਜੀ ਇੱਧਰਲੇ ਏਰੀਏ ਦੇ ਤਾਂ ਜ਼ਿਆਦਾ ਇੱਧਰ ਹੀ ਲੱਗਦੇ ਨੇ।
ਹਾਂਜੀ ਹਾਂ ਕਿਉਂਕਿ ਇੱਧਰਲੇ ਬੱਚੇ ਨੇੜੇ ਪੈਂਦਾ ਇੱਧਰਲੇ ਬੱਚਿਆਂ ਨੂੰ। ਇਸ ਕਰਕੇ ਫਿਰ ਉਹ ਨੇੜੇ ਈ ਲੱਗ ਜਾਂਦੇ ਨੇ।
ਹਾਂਜੀ ਹਾਂ ਨਾਲੇ ਕਈ ਤਾਂ ਬੱਸਾਂ ਵੀ ਜਾਂਦੀਆਂ ਨੇ।
ਹਾਂਜੀ ਹਾਂ ਸਾਡੇ ਕੋਲਜ ਨੂੰ ਵੀ ਬੱਸਾਂ ਹੈਗੀਆਂ ਨੇ ਜੀ।
ਹਾਂਜੀ ਹਾਂ ਜਿਹੜੇ ਨਈ ਜਿੱਦਾਂ ਜਾ ਸਕਦੇ। ਦੂਸਰੀ ਹੈ ਲੋਕਲ ਬੱਸਾਂ ਦੀ।
ਹਾਂਜੀ ਹਾਂ ਕਿਉਂਕਿ ਉਹ ਕੋਾਲਜ ਦੀਆਂ ਬੱਸਾਂ ਸਾਰੇ ਕਿਤੇ ਨੇ
ਹਾਂਜੀ ਹਾਂ।
ਤੁਹਾਡੀ ਸਟੱਡੀ ਪੂਰੀ ਹੋ ਗਈ ਜੀ?
ਹਾਂਜੀ ਹਾਂ ਮੇਰੀ ਤਾਂ ਹੋ ਗਈ ਆ, ਮੈਂ ਤਾਂ ਫ੍ਰਰੀ ਹਾਂ।
ਅੱਛਾ ਜੀ ਅੱਛਾ, ਕਿਹੜੀ ਸਟੱਡੀ ਕੀਤੀ ਹੈ ਜੀ ਤੁਸੀਂ?
ਮੈਂ ਬੀ ਐੱਸ ਸੀ ਕੀਤੀ ਹੈ।
ਅੱਛਾ ਜੀ।
ਹਾਂਜੀ ਹਾਂ। ਮੈਂ ਇੱਧਰ ਏ ਐਸ ਕੋਲਜ ਖੰਨੇ ਤੋਂ।
ਅੱਛਾ ਜੀ ਅੱਛਾ।
ਹਾਂਜੀ, ਚਲੋ ਠੀਕ ਹੈ ਮੈਮ ਆਪਣਾ ਟਾਈਮ ਪੂਰਾ ਹੋ ਗਿਆ।
ਹਾਂਜੀ ਹਾਂ ਠੀਕ ਹੈ ਓਕੇ।